ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਹੈ ਭੈਣ ਜੀ।
ਮੈਂ ਠੀਕ ਹਾਂ। ਤੁਸੀਂ ਸੁਣਾਓ।
ਬਸ ਠੀਕ ਹੈ। ਕੁਛ ਨੀ ਬਸ ਬੈਠੇ ਸੀ ਗੇ। ਬੱਚਿਆਂ ਦੇ ਨਾਲ ਹੋਰ ਤੁਸੀਂ ਦੱਸੋ। ਘਰ ਪਰਿਵਾਰ ਸਭ ਠੀਕ ਹੈ ਰੋਟੀ ਖਾ ਲੀ ਤੁਸੀਂ।
ਹਾਂਜੀ ' ਹਾਂਜੀ ਸਭ ਠੀਕ ਨੇ। ਬਸ ਅਸੀਂ ਲੇਟ ਹੀ ਖਾਂਦੇ ਹਾਂ ਰੋਟੀ। ਤੇ ਹਾਂ ਬਸ ਸਬਜ਼ੀ ਬਣ ਗਈ। ਹੈ ਤੇ ਫੁਲਕੇ ਜਿਸ ਵੇਲੇ ਆਉਣਗੇ ਉਸੇ ਵੇਲੇ ਹੀ ਬਣਨਗੇ ਨਾਲੋਂ ਨਾਲ ਹੀ ਖਾਂਦੇ ਜਾਣਗੇ।
ਠੀਕ ਹੈ ਜੀ। ਵਧੀਆ ਗੱਲ ਏ ਹੋਰ ਦੱਸੋ।
ਬਸ ਠੀਕ ਅਸੀਂ ਵੀ। ਏਸੀ ਟੀਵੀ ਲਾ ਕੇ ਤੁਹਾਡਾ ਫੋਨ ਆਇਆ। ਤੇ ਮੈਂ ਹੁਣ ਬਾਹਰ ਹੀ ਆਈ ਆ। ਮੈਂ ਕਿਹਾ ਚੱਲ ਗਲੀ ਚ ਵੋਕ ਕਰ ਲਵਾਂ। ਤੇ ਫ੍ਰੀ ਸੀ। ਬੈਠੇ ਬੈਠੇ ਵੀ ਬੰਦਾ ਔ ਨਾ। ਅੰਦਰ ਕਿੰਨੀ ਦੇਰ ਪਵੇ ਹਾਂ ਥੋੜੀ ਫਰੈਸ਼ ਤਾਜ਼ੀ ਹਵਾ ਜਿਵੇ ਕਿਹਾ ਚੱਲ। ਪਹਿਲਾ
ਹਾਂਜੀ ਹਾਂਜੀ, ਇਹ ਤਾਂ ਵਧੀਆ ਕੀਤਾ ਤੁਸੀਂ। ਹਾਂਜੀ। ਭੈਣ ਜੀ ਮੈਂ ਨਾ ਇੱਕ ਸਲਾਹ ਲੈਣੀ ਸੀ ਤੁਹਾਡੇ ਨਾਲ। ਅਸੀਂ ਨਾ ਵੋਸ਼ਿੰਗ ਮਸ਼ੀਨ ਲੈਣੀ ਹੈਗੀ ਹੈ। ਏ ਤੁਸੀਂ ਮੈਨੂੰ ਗਾਈਡ ਕਰੋਗੇ। ਸਮਝਾਓਗੇ ਥੋੜਾ ਜਿਹਾ। ਸੈਮੀ ਲਈਏ ਕਿ ਫੁੱਲੀ ਆਟੋਮੈਟਿਕ ਲਈਏ।
ਅੱਛਾ! ਅੱਛਾ। ਹਾਂਜੀ। ਅਸੀਂ ਵੀ ਉਹ ਲਿੱਤੀ ਹੈ। ਪਿਛਲੇ ਸਾਲ ਲਿੱਤੀ ਹੈ। ਬਈ ਫੁੱਲੀ ਲਿੱਤੀ ਹੈ। ਸੈਮੀ ਤੇ ਹੈਗੀ ਸੀ ਸਾਡੇ ਕੋਲ। ਤੇ ਅਸੀਂ ਮਤਲਬ ਫੂਲੀ ਲਿੱਤੀ ਹੈ। ਹਾਂਜੀ ਠੀਕ ਚੱਲਦੀ। ਟੀਵੀ ਆ। ਦੇਖੋ, ਦੋਨਾਂ ਦੇ ਅਲੱਗ ਆਪਣੇ-ਆਪਣੇ ਹੀ ਫਾਇਦੇ ਹੈਗੇ ਨਈ ਤੇ ਨੁਕਸਾਨ ਵੀ ਹੈਗੇ ਨੇ।
ਫੂਲੀ ਫਿਰ ਮਹਿੰਗੀ ਵੀ ਹੋਣੀ ਨਾ।
ਹਾਂਜੀ। ਥੋੜ੍ਹਾ-ਥੋੜਾ ਜਿਹਾ ਫ਼ਰਕ ਹੈਗਾ। ਪਰ ਕੀ ਹੈਗਾ। ਬਹੁ ਤਾਂ ਨਹੀਂ ਹੈਗਾ
ਖੁੱਲ੍ਹੀ ਪਾਣੀ ਵੀ ਜ਼ਿਆਦਾ ਲੈਂਦੀ ਹੋਣੀ।
ਹਾਂਜੀ, ਉਹਨ ਤੇ ਪਾਣੀ ਜਿਵੇਂ ਅਹ ਦੋ ਵਾਰੀ ਗਰਮ ਤਿੰਨ ਹੋਏਗੀ। ਤੇ ਅ ਓਨੀ ਵਾਰੀ ਪਾਣੀ ਲ ਰਸ ਕਰੇਗੀ ਰ ਕਰੇਗੀ ਹਾਂ।
ਆਹੋ ਮੈਂ ਸੁਣਿਆ ਸੀਗਾ ਫੁੱਲੀ ਪਾਣੀ ਜ਼ਿਆਦਾ ਲੈਂਦੀ ਹੈ ਮਹਿੰਗੀ ਵੀ ਮਿਲਦੀ ਦੀ ਹੈ। ਉਹੀ ਸੋਚ ਰਹੇ ਸੀ, ਡਬਲ ਮਾਇਂਡਡ ਹੋਏ। ਪ ਫੁੱਲ ਲੀ ਲਈਏ, ਕਿ ਸੈਮੀ ਲਈਏ।
ਹੈਗਾ ਹੈ ਬ ਜਿਵੇਂ ਅਸੀਂ ਕਿੱਥੇ ਜਾਣਾ ਹੈ ਬਈ ਹਾਂ ਬਈ ਕੱਪੜੇ ਕੱਪੜੇ ਵੀ ਧੋਣੇ ਹੈਗੇ ਨੇ ਤੇ ਬੰਦਾ ਚਟਪਟ ਇਹਦੇ ਚ ਪਾ ਦੇ। ਤੇ ਆਪਣੇ ਆਪ ਧਦੇ ਰਹੇ ਤੇ ਜਾਨ ਵੀ ਲੈ ਖਲੇਰ ਕੇ ਹਾਂ ਕਲੇਰ ਜ ਹੈ ਹੋਰ ਬੰਦਾ ਜਿ ਦੁੱਖ-ਸੁੱਖ ਹੁੰਦਾ ਬੰਦਾ ਕਿਸੇ ਵੇਲੇ ਨਹੀਂ ਧੋ ਪਾਉਂਦਾ। ਤੇ ਹਨਾ ਜੇ ਕਈਆਂ ਨੂੰ ਜਿਵੇਂ ਬਜ਼ੁਰਗ ਆ ਗਏ ਨੇ ਗੋਡਿਆਂ ਦੀ ਦਿੱਕਤ ਆ ਨਹੀਂ ਬੈਸਟ ਖਲੋ ਸਕਦੇ ਆ ਉਹਨਾਂ ਵਾਸਤੇ ਕੀ ਵਧੀਆ ਇਹ। ਵਿੱਚ ਪਾ ਦੇ ਹ ਕੱਪੜੇ ਹੋ ਜਾਂਦੇ ਨੇ ਜਿਂ ਜ਼ਿਆਦਾ ਤਾਂ ਮੇਲੇ ਹੁੰਦੇ ਜਿਵੇਂ ਕੋਲਰ ਵਗੈਰਾ ਜਿਵੇਂ ਅਗਰ ਮੈਲੇ ਹੋਏ ਨੇ ਜਿਵੇਂ ਬੱਚੀਆਂ ਦੇ ਕੱ ਕੱੜੇ ਨੇ ਇਹਨਾਂ ਤੇ ਦਾਗ
ਹਾਂਜੀ।
ਤੋਂ ਹੋ ਜਾਵੇ ਨਾ। ਪਹਿਲੇ ਸਰਫ ਲਗਾ ਕੇ ਮਲ ਕੇ। ਫੇਰ ਹੀ ਵਿੱਚ ਪਾਉਂਦੇ ਹਾਂ।
ਠੀਕ ਹੈ, ਠੀਕ ਹੈ। ਫੇਰ ਤਾਂ ਠੀਕ ਹੈਗਾ। ਠੀਕ। ਹੋਰ ਇਹਦੇ ਵਿੱਚ ਕੀ ਫੀਚਰਸ ਵਗੈਰਾ ਹੈਗੇ, ਨੇ ਜਿਵੇਂ ਮਾੜੇ ਮੋਟੇ ਥੋੜ੍ਹੇ ਮੋਟੇ ਕੱਪੜੇ ਧੋਣੇ ਹੋਣ ਉਹ ਧੋਤੇ ਜਾ ਸਕਦੇ ਨੇ ਜਿਵੇਂ ਪੂਰੀ ਕਿਸੇ ਲਈ ਮਸ਼ੀਨ ਨਾ ਵੀ ਫੁੱਲ ਹੋਈ ਹੋਵੇ ਥੋੜ੍ਹੇ ਬਹੁਤੇ ਕੱਪ
ਹਾਂ-ਹਾਂ-ਹਾਂ-ਹਾਂ, ਉਹ ਤੇ ਹੁੰਦਾ ਹੈ ਹਾਂ।
ਤੇ ਬਿਜਲੀ ਦਾ ਬਿੱਲ ਤਾਂ ਨਹੀਂ ਜ਼ਿਆਦਾ ਖਿੱਚਦੀ ਇਹ
ਨਹੀਂ-ਨਹੀਂ, ਬਿਜਲੀ ਦਾ ਬਿੱਲ ਨਹੀ ਹੈ ਜਿੰਨੀ ਉਹ ਲੈਂਦੀ ਬਿਜਲੀ ਉਨਾ ਹੀ ਅਹ ਇਹ ਲੈਂਦੀ। ਕੋਈ ਜ਼ਿਆਦਾ ਉਹ ਨੀ ਫਰਕ ਹੈਗਾ ਹਾਂ, ਬਸ ਕਹਿ ਵੇ ਵੀ ਜਿਵੇਂ ਤੁਹਾਡੇ ਕੋਲ ਕਲਰ ਨਿਕਲਗੇ ਨੇ ਕੱਪੜਿਆਂ ਦੇ ਤੇ ਉਹ ਤੁਹਾਨੂੰ ਇਹਦੇ ਵਿੱਚ ਨੀ ਧੋਹ ਸਕਦੇ ਉਹਨਾਂ ਨੂੰ ਅਲੱਗ ਧੋਣਾ ਪਏਗਾ, ਤੇ ਸੈਮੀ ਵਿੱਚ ਤੇ ਇਹ ਹੁੰਦਾ ਨਾ ਪਹਿਲੇ ਅਸੀਂ ਵਾਈਟ-ਵਾਈਟ ਵਾਲੇ ਕੱਢ ਲੈਂਨੇ ਆ ਤੇ ਵਿੱਚ ਫੇਰ ਬਾਅਦ ਚੋਂ ਕਲਰ ਵਾਲੇ ਨੇ ਉਹ ਵਿੱਚ ਕਰ ਲਈ ਦੇ ਨੇ ਲਾਸਟ ਵਿਚ ਵੀ ਜਿੰਨਾਂ ਦਾ ਕਲਰ ਨਿਕਲਦਾ ਹਨਾ, ਬਟ ਇਹਦੇ ਇਹਦੇ ਚ ਇਹ ਹੈਗਾ ਬਈ ਕਲਰ ਵਾਲੇ ਕੱਪੜੇ ਆ ਤੇ ਜਿਵੇਂ, ਇੱਕ ਦੋ ਸੂਟ ਹੈਗੇ ਆ। ਉਹਨਾਂ ਦਾ ਵੀ ਫਿਰ ਵੀ ਹਾਂ ਬਈ ਦੂਜੀ ਮਸ਼ੀਨ ਵਿੱਚ ਹੀ ਧੋਲੋ।
ਹਾਂ,
ਹਾਂ-ਹਾਂ, ਹੁਣ ਜਿਵੇਂ ਫੁੱਲੀ ਹੈ ਆਟੋਮੈਟਿਕ ਹੈਗੀ ਹੈ, ਇੱਕ ਇਹਦੇ ਵਿੱਚ ਜਿਵੇਂ ਹੁੰਦੇ ਆ ਸਾਡੇ ਅਹ ਪਾਰਟੀ ਵੇਅਰ ਕੱਪੜੇ ਹੁੰਦੇ ਨੇ ਤੇ ਇਹਨਾਂ ਨੂੰ ਜਿਵੇਂ ਇਹਦੇ ਨਾ ਓਪਸ਼ਨ ਹੁੰਦਾ ਡੈਲੀਗੇ ਤੋਂ ਹੋਏ ਸੀ, ਤੇ ਉਹ ਹਾਂ ਉਹ ਜਿਵੇਂ ਨਵੇਂ ਕੱਪੜਿਆਂ ਨੂੰ ਬਈ ਅੱਛੇ ਤਰ੍ਹਾਂ ਵੀ ਸਾਫ ਕਰਦਾ ਉਹਦੇ-ਉਹਦੇ ਹਿਸਾਬ ਨਾਲ ਲੰਬੀ ਕੱਪੜਿਆਂ ਦੇ ਹਿਸਾਬ ਨਾਲ
ਹਾਂਜੀ-ਹਾਂਜੀ ਠੀਕ ਹੈ।
ਹਾਂ।
ਵਧੀਆ ਫਿਰ ਤਾਂ ਤੇ ਕਿਆ ਨਾਮ ਹੈ ਭੈਣ ਜੀ ਤੁਸੀਂ ਫੇਰ ਸਰਫ ਯੂਜ ਕਰਦੇ ਹੋ ਉਹਦੇ ਵਿੱਚ ਕਿ ਲਿਕੁਡ ਵਗੈਰਾ ਕੋਈ ਆਦਾ ਇਹਦਾ।
ਹਾਂਜੀ, ਇਹਦਾ ਜਿਹੜਾ ਅਹ ਫੁਲੀ ਵਾਲੀ ਹੈਗੀ ਇਹਦੇ ਵਿੱਚ ਤੇ ਲਿਕੁਡ ਹੀ ਪੈਂਦਾ ਜੀ। ਤੇ ਜੇ ਅਸੀਂ ਉਹ ਦੂਜਾ ਯੂਜ ਕਰਾਂਗੇ ਨਾ ਉਹ ਫਿਰ ਕੱਪ ਕੱਪੜਿਆਂ ਦੇ ਵਿੱਚ ਵਿੱਚ ਰਹਿ ਜਾਂਦਾ ਸ਼ੁਰੂ-ਸ਼ੁਰੂ ਵਿੱਚ ਤੇ ਮੈਂ ਪਾਇਆ ਸੀ ਤੇ ਉਹ ਕੱਪੜਿਆਂ ਦੇ ਵਿੱਚ ਦਾਣੇੇ-ਦਾਣੇ ਦਾਰ ਜੇ ਰਹਿ ਜਾਂਦੇ ਸੀ। ਜਿਵੇਂ ਮਿਕਸੀ ਨੀ ਹੁੰਦੀ ਸੀ ਫੇਰ ਫੇਰ ਮੈਨੂੰ ਫਿਰ ਮੈਂ ਘੋਲ ਕੇ ਵੀ ਪਾਇਆ। ਪਰ ਉਹ ਤਾਂ ਵੀ ਉਹ ਫਿਰ ਵਿਚ ਰਹਿ ਹੀ ਜਾਂਦਾ ਸੀ। ਜੀ।
ਠੀਕ ਹੈ ਠੀਕ ਹੈ ਠੀਕ ਹੈ ਸਮਝ ਗਈ ਮੈਂ ਤੁਹਾਡੀ ਗੱਲ।
ਹਾਂ ਫੇਿਰ ਮੈਂ ਹੁਣ ਤਾਂ ਲੀਕਵਡ ਯੂਜ ਕਰਦੀ ਆ ਹਾਂ ਥੋੜਾ ਜਿਹਾ ਮੈਂ ਮਹਿੰਗਾ ਹੁੰਦਾ ਹੈ ਤੀਹ ਚਾਲੀ ਰੁਪਏ ਦੂਜੇ ਸਫ ਤੋਂ ਮਹਿੰਗਾ ਹੁੰਦਾ ਹੈ ਤੇ ਹਾਂ ਹਾਂ ਬਸ ਤੇ ਜਿਵੇਂ ਅਸੀਂ ਕੁਛ ਉਹ ਪਾਨੇ ਆ ਅਹ ਜਿਵੇਂ ਨਵੇਂ ਕੱਪ ਕੱਪੜਿਆਂ ਵਿੱਚ ਜਿਵੇਂ ਕੰਫਰਟਰ ਪਾਨੇ ਆ, ਬਈ ਅ ਕੱਪੜਿਆਂ ਵਿੱਚ ਅੱਛੀ ਖੁਸ਼ਬੂ ਬੂ ਆਵੇ ਤੇ ਉਹਦੇ ਵਸ ਤੇ ਅਲਾ ਦੀ ਬਣਿਆ ਹੁੰਦਾ ਵੀ ਤੁਸੀਂ ਉਹ ਪਾ ਦੋ ਕੱਪੜਿਆਂ ਵਿੱਚ ਖੁਸ਼ਬੂ ਆ ਜੈ ਅੱਛੀ ਕਬ ਉਹਦਾ ਏ ਅਲੱਗ ਬਣਿਆ ਹੁੰਦਾ ਬਹੁ ਉਹਦੇ ਚੋਂ ਪਾ ਦੋ
ਹਾਂਜੀ ਠੀਕ ਹੈ ਵਧੀਆ ਫੇਰ ਤਾਂ ਅਸੀਂ ਸੋਚ ਰੇ ਸੀ ਲਈਏ ਸੈਮੀ ਲਈਏ ਫੁਲੀ ਲਈਏ ਕਿੱਦਾਂ ਕਰੀਏ ਕਨਫਿਊਜ਼ ਹੋਏ ਪਏ ਸੀਗੇ ਆਪ ਤੇ ਇਹ ਕਹਿੰਦੇ ਨੇ ਸੈਮੀ ਲੈਣੀ ਹ ਸੈਮੀ ਲੈਣੀ ਹੈ ਸੈਮੀ ਚ ਕੱਪੜਾ ਜਿਆਦਾ ਸਾਫ ਹੁੰਦਾ ਐ ਫੁਲੀ ਦੇ ਵਿੱਚ ਹੁੰਦਾ ਨਹੀਂ ਹੈਗਾ ਮੈਂ ਕਹਾ ਚਲੋ ਭੈਣਜੀ ਨਾ ਸਲਾਹ ਕਰਦੀਆਂ ਬਿਜਲੀ ਵਗੈਰਾ ਦਾ ਕੀ ਹਿਸਾਬ ਕਿਤਾਬ
ਪਹਿਲੇ ਤੁਹਾਡੇ ਕੋਲ ਕਿਹੜੀ ਹੈ ਪਹਿਲੀ ਸੈਮੀ ਹੈ ਜਾ ਫੁੱਲ
ਸਾਡੇ ਕੋਲ ਭੈਣ ਜੀ ਸਿਰਫ ਕੱਪੜੇ ਧੋਣ ਧੋਣ ਦੀ ਹੈਗੀ ਹ ਉਹ ਡਰਾਇਰ ਨਹੀਂ ਹੈਗੀ ਜਿਹੜੀ ਪਹਿਲੇ ਬਹੁਤ ਪਹਿਲੇ ਨਹੀਂ ਚੱਲਦੀਆਂ ਸੀਗੀਆਂ ਸਾਡੇ ਕੋਲ ਅਜੇ ਪੁਰਾਣੀ ਮਸ਼ੀਨ ਹੈ ਤੇ ਹੁਣ ਮਨ ਨਾ ਅੱਕ ਗਿਆ ਸੀ ਗਾ ਕੀ ਹੁਣ ਬਸ ਹੋ ਗਈ ਹੈ
ਡਰੈਵਰ
ਹਾਂ ਡਰਾਈਰ ਵਾਲੀ ਵੀ ਲੈਣੀ ਏ, ਮੈਂ ਸੋਚ ਰਹੀ ਆ ਮਸ਼ੀਨ ਇੱਕੋ ਵਾਰੀ ਲੈਣੀ ਹ ਚੀਜ਼ ਤੇ ਆਪਾਂ ਫੂਲੀ ਕਿਉਂ ਨਾ ਦੇਖ ਚੀਜ਼ਾਂ ਤਾਂ ਬਾਰ-ਬਾਰ ਨਹੀ ਬਣਦੀਆਂ- ਹਜ ਇੱਕੋ ਵਾਰੀ ਬਣਦੀ ਹੈ ਤਾਂ ਕਰ ਕੇ ਮੈਂ ਸੋਚ ਰਹੀ ਸੀਗੀ ਕਿ ਚੱਲ ਸਲਾਹ ਲੈ ਲਾਂ ਕਿਹੜੀ ਸਹੀ ਹੇਣ ਕੀ ਹੈ ਕੀ ਆ ਕੱਪੜਾ ਕਿਤੇ ਜਲਦੀ ਸਾਫ਼ ਹੋ ਜਾਂਦਾ ਹੈ, ਬਿਜਲੀ ਵਗੈਰਾ ਹਰੇਕ ਚੀਜ਼ ਦੇਖੋ ਸੋਚ ਕੇ ਲੈਣੀ ਪੈਂਦੀ ਵਧੀਆ
ਆਹੋ ਉਹ ਤੇ ਹੈ ਇੱਕ ਵਾਰੀ ਚੀਜ਼ ਲੀਤੀ ਜਾਂਦੀ ਹੈ ਫਿਰ ਵਾਰ-ਵਾਰ ਤੇ ਲਿਤੀਆਂ ਨੀ ਜਾਂਦੀਆਂ ਚੀਜ਼ਾਂ, ਆਹ ਤੇ ਫੁੱਲੀ ਦਾ ਤੇ ਇੱਕ ਫੁੱਲੀ ਦਾ ਵੀ ਫਾਇਦਾ ਇਹ ਵੀ ਜਿਵੇਂ ਪਾਣੀ ਪੁਣੀ ਦਾ ਖਲੇਰਾ ਘੱਟ ਹੀ ਪੈਂਦਾ ਹੈ ਵੀਤੀ ਦੇ ਨਾਲ ਲੱਗ ਜਾਂਦੀ ਹੈ ਪਾਈਪ ਭ ਲੱਗ ਜਾਂਦਾ ਹੈ ਬਸ ਉਹ ਡਰੈਕਟ ਪਾਣੀ ਵਿੱਚ
ਹਾਂਜੀ, ਤੇ ਫੇਰ ਇਹ ਪਾਣੀ ਵਗੈਰਾ ਵੀ ਜ਼ਿਆਦਾ- ਲੈਂਦੀ ਹੈ ਕਿ ਉਨ੍ਹਾਂ ਹੀ ਤੁਹਾਡੇ ਹਿਸਾਬ ਨਾਲ ਕੀ ਸੈਮੀ ਦੇ ਹਿਸਾਬ ਨਾਲ ਹੀ ਲੈਂਦੀ ਹੈ ਤੁਹਾਨੂੰ ਕੀ ਲੱਗਦਾ
ਪਾਣੀ ਥੋੜਾ ਬਹੁਤਾ ਹੀ ਫ਼ਰਕ ਪੈਂਦਾ ਕਿਉਂਕਿ ਜਿਵੇਂ ਇੱਕ ਵਾਰੀ ਟੱਬ ਭਰੇਗਾ ਜਿਵੇਂ ਕੱਪੜੇ ਦਾ ਤੇ ਫੇਰ ਜਿਵੇਂ ਹੁਣ ਫਿਰ ਹੁਣ ਰਿੰਸ ਕਰੇਗਾ ਤੇ ਫੇਰ ਦੁਬਾਰਾ ਪਾਣੀ ਲਏਗਾ ਹਾਂ
ਹਮ ਭੈਣ ਜੀ ਪਿੱਛੋਂ ਆਵਾਜ਼ ਆਦੀ ਪਈ ਬਚੀਆਂ ਦੀ
ਬੱਚੇ ਬਸ ਖੇਡਦੇ ਪਏਣੇ ਗਲ਼ੀ ਵਿਚ ਦੇ ਵਿੱਚ ਗਲੀ ਚੋਂ ਹੀ ਰੋਲਾ ਆਦ
ਅੱਛਾ। ਤੁਸੀਂ ਬਾਹਰ ਖੜੇ ਹੋ ਹਾਂ ਅੱਜਕੱਲ ਨੀ ਹੈ- ਦਾ ਸਮਾਂ ਬੱਚਿਆਂ ਨੂੰ ਮੱਲੇ ਜੋੜਨ ਦਾ ਫੇਰ ਸ਼ਾਮ ਦਾ ਟੈਮ ਹੋਵੇ ਤੇ ਉਝ ਇ ਨੀ ਹੁੰਦਾ
ਸਾਡੇ ਤਾਂ ਖੁੱਲ੍ਹਾ ਹੈ ਨਾ ਇਹ ਤੇ ਸੱਪ-ਸੁੱਪ ਪਾਉਣ ਦਾ ਵੀ ਡਰ ਹੁੰਦਾ
ਅੱਛਾ-ਅੱਛਾ ਹਾਂ ਉਹ ਤੇ ਹੈ ਹੀ ਆ
ਥੋੜਾ ਅਵੋਇਡ ਹੀ ਕਰੀਦਾ ਬੱਚਿਆਂ ਦੇ ਨਾਲ- ਨਾਲ ਹੀ ਫਿਰੀ
ਹਾਂ।
ਉਹਨਾਂ ਦੇ ਨਾਲ-ਨਾਲ ਕੀ ਚਲ ਉਹ ਤਾਂ ਠੀਕ ਰਹਿੰਦਾ।
ਹੋਰ ਕੀ ਬਚਿਆ ਅੰਦਰ ਬਿਠਾ, ਹਾਂਜੀ- ਹਾਂਜੀ, ਅੰਦਰ ਬਿਠਾਓ ਤੇ ਬਹਿਿੰਦੇ ਨੀ ਹਾਂ ਉਹ ਤੇ
ਟੀ ਵੀ ਬਸ ਇਹੀ ਕੁਛ ਪਛਾਂ ਦਾ ਚੱਲਦਾ। ਹਮ ਕੁੱਤਿਆਂ ਦੀ ਆਵਾਜ਼ ਵੀ ਆ ਗਈ ਲਾੜ। ਕਿਤੇ ਨਾ ਕਿਤੇ।
ਅੱਛਾ-ਅੱਛਾ ਹਾਂ ਉਹ ਤੇ ਹੈ ਹੀ ਨਾਲ ਖਲੋਣਾ ਪੈਂਦਾ ਨਿੱਕੇ ਨੇ ਨਾ ਹਲੇ ਵੱਡੇ ਹੋਣ ਤੇ ਸਿਆਣੇ ਹੁੰਦੇ ਨੇ ਹਾਂ ਬਈ ਕੋਈ ਚੀਜ਼ ਦਿੰਦਾ ਪਿਆ। ਤੇ ਨਹੀਂ ਜਾਣਾ ਨਾਲ ਤੇ ਪੁੱਛੇ ਹਾਂ।
ਉਹੀ ਤਾਂ ਗੱਲ ਹੈ।
ਹਮ ਮੈਂ ਤੇ ਕਹਿੰਦੀ ਹਾਂ ਭੈਣ ਜੀ ਤੁਸੀਂ ਫੁੱਲ ਲੈਲੋ ਬੰਦੇ ਨੂੰ ਹਾਂ ਬੰਦੇ ਨੂੰ ਦੁੱਖ-ਸੁੱਖ ਹੁੰਦਾ ਹੈ ਕਿਸੇ ਵੇਲੇ ਕਿਸੇ ਵਲੇ ਬੁਖਾਰ ਕੋਈ ਕੁੱਛ ਬੰਦਾ ਵਿੱਚ ਕੱਪੜੇ ਪਾਏ ਕੰਮ ਤੇ ਹੁੰਦਾ ਪ ਨਾ ਸੁਣਾ ਕਦਾ ਹੋਰ ਕੀ ਹੋਰ ਰੋਟੀ ਪਾਣੀ ਤਾਂ ਫਿਰ ਆਪ ਹੀ ਕਰਨਾ ਪੈਂਦਾ ਬ ਰੋਟੀ ਪਾਣੀ ਵਾਤੇ ਆਪਣੇ ਹੱਥ ਦੀ ਖਾਧੀ ਜਾਂਦੀ ਹੈ ਬਾਹਰ ਦਾ ਕਿਸੇਥੋਂ ਦੇ ਖਾਣ ਦਾ ਮਨ ਵੀ ਨੀ ਕਰਦਾ ਹਾਂ
ਮਾਰਦਾ ਠੀਕ ਹੈ ਚਲੋ ਹੋਰ ਦੱਸੋ ਭੈਣਜੀ ਹਾਂਜੀ ਹਾਂ ਬਸ ਹੋਰ ਦੇਖਦੇ ਹਾਂ ਫੇਰ ਆਪਾਂ ਹੁਣ। ਫੂਲੀ ਵੀ ਡਿਸੀਜ਼ਨ ਲੈ ਲੈਂਦੇ ਹਾਂ। ਕੁੂਲੀ ਲ ਲਾਂ ਗ।
ਠੀਕ ਹੈ, ਠੀਕ ਹੈ, ਇੱਕ ਸ਼ੋਪ ਹੈਗੀ ਆ ਉੱਥੇ ਹਾਂ ਉੱਥੇ ਤੁਸੀਂ ਲੈ ਲੈ ਨਾ ਉੱਥੇ ਤੁਹਾਨੂੰ ਡਿਸਕਾਊਂਟ ਵੀ ਦਿਲਵਾ ਲਾਗੇ। ਸਾ ਤੇ ਕੋਈ ਜਾਣ ਘਰ ਹੈਗਾ ਹਾਂਜੀ-ਹਾਂਜੀ। ਮੈਂ ਤੁਹਾਨੂੰ ਉਹ ਦਾ ਨੰਬਰ ਸੈਂਡ ਕਰਦਾ।
ਕੋਈ ਗੱਲ ਨੀ ਮੈਨੂੰ ਨੰਬਰ ਸੈਂਡ ਕਰਦਾ‌ ਲੋਕੇਸ਼ਨ ਵੀ ਦੱਸ, ਚਨਾ ਠੀਕ ਹੈ ਭੈਣ ਜੀ ਠੀਕ ਹੈ, ਭੈਣ ਜੀ ਸਤਿ ਸ੍ਰੀ ਅਕਾਲ ਜੀ,